ਹੈਲੋ,
ਹੈਲੋ,
ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ ਠੀਕ। ਬਸ ਵਧੀਆ ਤੁਸੀਂ ਸੁਣਾਓ ਕਿਵੇਂ ਹੋ?
ਮੈਂ ਵੀ ਠੀਕ ਹਾਂ ਜੀ ਤੁਸੀਂ ਦੱਸੋ ਘਰ ਸਾਰੇ ਠੀਕ ਨਾ ਮੰਮੀ- ਡੈਡੀ ਹੋੁਣ ਸਾਰੇ ਫੈਮਲੀ?
ਆ ਰ ਜ ਚ ਆ ਸਾਰੇ ਠੀਕ ਆ। ਹੋਰ ਕੀ ਕਰ ਰਹੇ ਸੀ।
ਬ ਬੈਠੀ ਸੀਗੀ, ਤੇ ਮੈਂ ਕਿਹਾ ਕੋਾਲ ਕਰਦਿਆਂ -ਕਰਦਿਆਂ ਇੱਥੇ ਬਹੁਤ ਰੇਂਜ ਪ੍ਰੋਬਲਮ ਸੀਗੀ। ਕਦੋਂ ਦੀ ਨੈਟਵਰਕ, ਮਤਲਬ ਕਾਲ ਵੀ ਐਵੇਂ ਮਿਸ ਹੋ ਗਏ ਕਿੰਨੇ, ਤੇ ਨੈਟਵਰਕ ਇਸ਼ੂ ਕਰਕੇ ਫੋਨ ਹੀ ਨਹੀਂ ਲੱਗ ਰਿਹਾ ਸੀਗਾ।
ਹਾਂਜੀ। ਮੇਰਾ ਵੀ ਉਹੀ ਹੋਇਆ।
ਹਾਂਜੀ। ਇਹ ਮੀਂਹ ਪੈਂਦੇ ਆ ਨਾ, ਇਹਦੇ ਕਰਕੇ ਇੱਥੇ ਵੀ ਇਏਦਾਂ ਚੱਲਦਾ।
ਮੀਂਹ ਕਰਕੇ
ਤੁੂਸੀਂ ਤਾਂ ਪੰਜਾਬ ਤੋਂ ਸ਼ਾਇਦ, ਹਨਾ। ਅੱਛਾ ਜੀ। ਹੋਰ, ਕਿਵੇਂ ਕੀ ਕਰਦੇ ਸੀ ਤੁਸੀਂ?
ਬਸ ਕੁਛ ਨੀ ਹੁਣ ਉਹੀ ਸੋਚ ਰ ਅਸੀਂ ਕੀ ਬਣਾਈਏ?
ਰੋਜ਼ ਦਾ ਹੀ ਆ ਟੈਨਸ਼ਨ ਹੋਦਾ ਬੜਾ ਆਉਂਦਾ ਟ
ਆਹ ਨ ਨਿਆਣੇ ਜਦੋਂ ਦੇ ਹੋਏ ਆ, ਨਿਆਣੇ ਆਪਣੀ ਡਿਮਾਂਡ ਕਰਦੇ ਆ। ਆਪਣਾ ਤਾਂ ਕੁਛ ਨਹੀਂ ਆ ਉਹ ਬੋਲਦੇ ਕੀ ਖਾਣਾ ਉਹ ਆਪਣਾ ਹੀ ਲੈ ਕੇ ਆ, ਛੋਟੀ ਵਾਲੀ ਮੇਰੀ ਮੰਮਾ ਆਪਾਂ ਉਹ ਪਾਵ ਭਾਜੀ ਖਾਣੀ ਆ
ਅੱਛਾ।
ਮੈਂ ਕਿਹਾ ਮੈਂ ਨੀ ਬਣਾਉਣੀ ਹੁਣ, ਮੈਂ ਕਿਹਾ ਹੁਣ ਇਹ ਨੀ ਬਣਨੀ ਮੇਰੇ
ਨਹੀਂ ਇੰਨਨੀ ਛੇਤੀ ਨਹੀਂ ਬਣਦੀ ਗ ਟਾਈਮ ਲੱਗਦਾ ਉਹਨੂੰ ਜਾਂ ਤੁਹਾਨੂੰ ਕਿਤੋਂ ਜਿੱਥੇ ਵਧੀਆ ਬਣਦਾ ਹਨਾ ਜਿੱਥੇ ਸਾਫ ਸੁਥਰਾ ਕਲੀਨ ਆ ਉੱਥੋਂ ਮੰਗਵਾ ਲ ਲੋ ਨਾ
ਉਹ ਈ। ਕੱਲ ਦੀ ਬੋਲਦੀ ਪਈ ਆ, ਕੱਲ ਪਹਿਲਾਂ ਬੋਲਦੀ। ਸਾਬੂ ਦਾਣਾ ਬਣਾ ਕੇ ਦਓ, ਫੇਰ। ਹਾਂ ਫੇਿਰ ਮੈਂ ਰਾਤੀ ਇਨੂੰ ਬਣਾ ਕੇ ਦਿੱਤਾ, ਮੈਂ ਸਵੇਰੇ ਉਹ ਰਾਤੀ ਤੀ ਪੈਣਾ ਭੁੱਲ ਗਈ ਤਾਂ ਫੇਿਰ ਮੈਂ ਕੱਲ ਦੁਪਹਿਰੇ ਪੇਤਾ ਸ਼ਾਮੀ ਨੂੰ ਬਣਾ ਕੇ ਦਿੱਤਾ ਇਹਨੇ ਖਾਧਾ ਤਾਂ ਅੱਜ ਸਵੇਰੇ ਵੀ ਖਾਣ ਡਈ ਸੀਗੀ। ਹੁਣ ਬੋਲਦੀ ਦੀ ਕਿ ਮੈਨੂੰ ਪਾਓ ਭਾਜੀ ਖਾਣੀ ਮੈਂ ਕਿਹਾ ਹੁਣ ਨੀ ਮੇਰੇ ਤੋਂ ਬਣਨੀ ਐ। ਟਮ ਤੇ ਮੈਂ ਕਿਹਾ ਹੁੰਨ, ਕਿੰਨਾ ਆਾਂ ਇਹਦਾ ਡਿਮਾਂਡ ਹੀ ਚੱਲਣ ਡ ਪਾਓ ਭੱਜ ਤੇ ਸੂਈ ਅਟਕੀ ਹੋਈ ਆ। ਵਡੀ ਵਾਲੀ ਬੋਲ ਦੀ ਕੁਛ ਵੀ ਖਿਲਾ ਦੋ।
ਤੇ ਕੋਈ ਫੇਿਰ ਬਣਾਣਾ ਕੀ ਹੈ ਮੇ
ਹਾਂ ਕ ਹਾਂ ਉਓਹੀ ਨਾ, ਇਹ ਮੇਰੇ ਹੈਗੇ ਵੀ ਟਵਿਨਸ ਹੈ ਦੋਨੋ
ਅੱਛਾ ਅੱਛਾ ਅੱਛਾ।
ਦੋਨੋ ਹੀ ਕੁੜੀਆਂ, ਇੱਕ ਵੱਖਰਾ ਬੋਲਦੀ ਇੱਕ ਇੱਕ ਵੱਖਰਾ ਬੋਲਦੀ ਆ ਖਾਣ ਦਾ।
ਅੱਛਾ ਮਤਲਬ ਕੁੜੀਆਂ ਨੇ ਗੀ ਦੋਨੇ, ਚਲੋ ਵਧੀਆ ਕੋਈ ਨੀ ਕੁੜੀਆਂ ਵੀ ਤੇ ਮੁੰਡਿਆਂ ਤੋਂ ਵੱਧ ਹੀ ਨੇ, ਹਮ
ਹੁੰਨ ੳਹੀ ਸੋਚ ਰਹੀ ਹ ਬਣਾਉਣ ਦਾ, ਮੈਂ ਕਿਹਾ ਦੇਖਦੀ ਆ ਮੈਂ ਕਿਹਾ
ਹਾਂਜੀ
ਸਬਜ਼ੀ ਵੀ ਤਾਂ ਚਾਹੀਦੀ ਮੈਂ ਕਿਹਾ ਉਹਦੇ ਲਈ ਬਣਾਉਣ ਦੇ ਲਈ, ਮੈਂ ਕਿਹਾ ਇਸ ਟਾਈਮ ਤੂੰ ਬੋਲਦੀ ਪਈ ਆ ਨੌ ਵੱਜ ਚੱਲੇ ਆ
ਹੁਣ ਉਹ ਘੰਟਾ ਡੇਢ ਘੰਟਾ ਲੱਗਾ
ਉਹੀ ਨਾ, ਔਰ ਅੱਜ ਦਿਨੇ ਵੀ ਸੁੱਤੀ ਨੀ ਆ ਸਵੇਰੇ ਸਕੂਲ ਹੈਗਾ ਆ ਹੁਣ, ਇਹਨੇ ਹੈਗਾ ਮੈਂ ਬਣਾਉਣ ਲੱਗੀ ਤੇ ਇਹਨੇ ਸੌ ਜਾਣਾ। ਥੱਕ ਗੀ ਆ ਦੁਪਹਿਰੇ ਸੌ ਜਾਂਦੇ ਏਦਾਂ, ਪਰ ਅੱਜ ਸੁੱਤੀਆਂ ਹੀ ਨਹੀਂ ਆ
ਅੱਛਾ- ਉਹ ਥੱਕ ਗਈ ਹੋਣੀਆਂ ਨਾ ਹੁਣ ਤਾਂ ਲੱਗੀਆਂ ਆ ਜਾਣ ਲੱਗ ਹੁਣ
ਉਹੀ ਲਗੀ ਦੋਨੋ ਇੱਕ ਦੂਸਰੇ ਦੇ ਨਾਲ ਏਦਾਂ ਹੀ ਹੈ
ਕਿਨੇ ਸਾਲ ਦੀਆਂ?
ਹਮ, ਇਹ ਚਾਰ ਸਾਲਾਂ ਦੀਆਂ ਹੋ ਗਿਆਂ
ਅੱਛਾ ਚਾਰ ਸਾਲ ਦੇ
ਹਾਂਜੀ ਹਾਂਜੀ।
ਦਾ
ਹਾਂਜੀ
ਇਹਨਾਂ ਦਾ ਬਰਡੇ
ਫਰਵਰੀ 'ਚ ਆਉਂਦਾ, ਇਹ ਨ ਨਨ ਫ
ਅੱਛਾ ਜੀ
ਹਾਂਜੀ
ਤੇ ਫੇਿਰ ਹੁਣ ਕੀ ਸੋਚਿਆ ਕਿ ਬਣਾ ਰਹੇ ਤੁਸੀਂ
ਉਹੀ ਹੁਣ ਸੋਚ ਰਹੀ ਹਾਂ, ਕੀ ਕਰਾਂ ਹੁਣ ਮੈਂ ਕਿਹਾ ਇਸ ਟਾਈਮ ਜਦੋਂ ਮੈਂ ਕਿਹਾ, ਪੁਲਾਓ ਈ ਬਣ ਸਕਦਾ ਮੈਂ ਪਲਾਓ ਬਣਾ ਕੇ ਦਊਂਗੀ ਤੈਨੂੰ
ਲਓ ਮਟਰ ਮੁਟਰ ਆਪਣੇ ਆਲੂ ਪਾ ਕੇ ਨਾ ਜਿਵੇਂ ਸਬਜ਼ੀਆਂ ਹੋ ਗਈਆਂ ਵੈਜੀਟੇਬਲ
ਹਾਂਜੀ ਹਾਂਜੀ ਉਹ ਇਨ ਉਹੀ ਨਾਲ ਡਿਮਾਂਡ ਹੈ ਕਿ ਬਾਈ ਦਹੀਂ ਦੋ ਮੈਂ ਕਿਹਾ ਦਹੀਂ ਤੇ ਮੀਂਹ ਪੈ ਰਿਹਾ ਮੌਸਮ ਕਿੱਦਾਂ ਹੋਇਆ ਬਿਮਾਰ ਹੋਣਾ।
ਹੋਣਾ ਮਾਂ ਨਾਲ ਗਰਮ ਚੌਲ ਹੋ ਜਾਣਗੇ ਤੇ ਨਾਲੇ ਉਹਦੇ ਉੱਤੇ ਦਹੀਂ ਹੋ ਜਾਊਗਾ ਤੇ ਮੌਸਮ ਇਹ ਜਾ ਨਾ ਫਿਰ ਉਹ
ਮੈਂ ਉਹੀ ਡਰਦੇ ਮੈਂ ਕਿਹਾ ਮੈਂ ਦਹੀਂ ਨੀ ਮੈਂ ਕਿਹਾ ਮੈਂ ਮੰਗਵਾ ਕੇ ਦੇਣਾ ਤੈਨੂੰ ਮੈਂ ਦਹੀਂ ਨੀ ਹੁਣ ਕਰਨ ਵਾਲੀ ਲਓ ਖਾਣਾ ਇਕੱਲਾ ਖਾਲਾ ਓਹੀ ਚੱਲਣ ਡਿਆ ਉਹ ਇੰਨੀਆਂ ਇੱਕ ਤਾਂ ਛੋਟੀਆਂ ਦਾ ਕਿੰਨਾ ਸਮਝਾਏ ਬੰਦਾ ਵਿੱਚ ਇਹਨਾਂ ਦੇ ਐਵੇਂ ਗਰਾਰੀ ਪਾਓ ਭਾਜੀ ਤੇ ਤੁਸੀਂ ਪਲੀਸ ਪਾਓ ਭਾਜੀ ਖਵਾ ਦੋ ਮੈਂ ਕਿਹਾ ਠੀਕ ਹੈ ਦੇਖ। ਦੀਆਂ ਮੈਂ
ਨਹੀਂ ਫਿਰ ਇੱਕ ਕੰਮ ਕਰਿਓ ਤਾਂ ਤੁਸੀਂ ਬੱਚਿਆਂ ਨੂੰ ਨਾ ਜਿੱਥੇ ਵਧੀਆ ਰੈਸਟੋਰੈਂਟ ਆ ਤੂੰ ਮੰਗਵਾ ਲੋ ਨਾ।
ਹੁਣ ਮੇਰੇ ਕੋਲ ਓਪਸ਼ਨ ਹੀ ਕੋਈ ਆ
ਉਹੀ ਆ ਹੁਣ ਟਾਈਮ ਵੀ ਦੇਖੋ ਕਿੰਨਾ ਹੋ ਚੱਲਿਆ
ਹਾਂਜੀ ਉਹੀ ਨਾ ਟਾਈਮ ਹੋ ਗਿਆ ਇਨਾ
ਮੈਨੂੰ ਲੱਗਦਾ ਸਾਡੇ ਅੱਠ ਵੱਜੇ ਗਏ ਵੱਧਦੇ ਹੋ ਗਏ
ਹਾਂਜੀ ਹੋ ਗਿਆ ਓਨਾ ਟਾਈਮ ਹੁਣ ਦੇਖ ਕੇ ਮੈਂ ਮੰਗਾਈ ਦੇਣੀ ਇਹਨੂੰ ਬਾਕੀ ਮੈਂ ਪੁੁਲਾਓ ਬਣਾਉਂਗੀ ਫਿਰ
ਹਾਂ ਪਿਲਾਓ ਖਾ ਲੈਤੇ ਹੋ ਨਾ ਤੁਸੀਂ ਪਿਲਾਓ
ਹਾਂਜੀ ਹਾਂਜੀ ਖਾ ਲੈਂਦੇ ਨੇ
ਸਾਨੂੰ ਕਿਵੇਂ ਆ ਤੇ ਇੱਥੇ ਕਲਾਈਮੇਟ ਚੇਂਜ ਹੋ ਗਿਆ।
ਹਾਂਜੀ
ਮੈਨੂੰ ਨੀ ਚੌਲ ਨਾਲ ਨਾ ਮੇਰੇ ਢਿੱਡ ਭਰ ਜਾਂਦਾ ਫਿਰ ਮੈਂ ਰੋਟੀ ਸਬਜ਼ੀ ਚੀਜ਼ ਦੀ ਲੋੜ ਹੀ ਨਹੀਂ ਪੈਂਦੀ ਤੇ ਬਸ ਮੰਮੀ ਮੰਮੀ ਨੂੰ ਕੱਲ ਚੌਲ ਆਲੂ ਉੱਲੂ ਦੇਣੇ ਨੀ ਹੁੰਦੇ ਤੇ ਮਿੱਠਾ ਸ਼ੂਗਰ ਕਰਕੇ ਤੇ ਇਹਨਾਂ ਨੂੰ ਫਿਰ ਰੋਟੀ ਸਬਜ਼ੀ ਦੇਣੀ ਚਾਹੀਦੀ ਨਾ ਫਿਰ। ਮੈਂ ਕਿਹਾ ਫਿਰ ਉਹਦੇ ਨਾਲ ਢਿੱਡ ਨੀ ਭਰਦਾ ਚੌਲ ਇੱਕ ਪਾਣੀ ਆ
ਓਏ
ਆਪਣੇ ਅਰਗਿਆਂ ਦੇ ਢਿੱਡ ਭਰ ਜਾਂਦੇ ਆ ਜੇ ਉਹਨਾਂ ਨੇ ਕੁਛ ਖਾਣਾ ਹੀ ਨਾ ਆ ਨਾ ਮਿੱਠਾ ਖਾਣਾ, ਨਾ ਐਸੀਡਿਟੀ ਹੋ ਜਾਂਦੀ ਉਹ ਚੀਜ਼ਾਂ ਨਹੀਂ ਖਾਣੀਆਂ। ਉਹਨਾਂ ਨੂੰ ਤਾਂ ਸਬਜ਼ੀ ਰੋਟੀ ਜ਼ਰੂਰੀ ਹੈ ਨਾਲੇ ਦਵਾਈ ਪਾਣੀ ਖਾਣੀ ਹੁੰਦੀ ਹੈ।
ਉਹ ਤਾਂ ਹੈਗਾ ਉਹ ਚੀਜ਼ ਤਾਂ ਜੇ ਜ਼ਰੂਰੀ ਹੈ। ਦਵਾਈ ਚੱਲਣ ਡਈ ਹੈ ਤਾਂ ਫਿਰ ਤਾਂ ਜ਼ਰੂਰੀ ਹੈ। ਰੋਟੀ ਪਾਣੀ ਦਾ ਨਾ
ਤੇ ਨਾਲੇ ਇੱਥੇ ਮੋਸਲੀ ਆਪਣੇ ਇਥੇ ਕਲਾਈਮੇਟ ਬਣਾ ਰਿਹਾ ਸੀ ਤੋਂ ਇੰਨਾ ਚੇਂਜ ਹੋ ਗਿਆ। ਜਿਵੇਂ ਮੀਂਹ ਪੈਣ ਲੱਗ ਫਿਰ ਹਟ ਗਿਆ। ਹੁਣ ਜਿਵੇਂ, ਧੁੱਪ ਚਾਲੂ ਸੀਗੀ ਤੇ ਹੁਣ ਤਿੰਨ ਚਾਰ ਦਿਨ ਚ, ਭੈਣੀ ਇਹਨਾਂ ਨੂੰ ਕਣੀ- ਕਣੀ ਆਉਂਦੀਆਂ ਨੇ ਪੈ ਜਾਂਦੀ ਆ ਫਿਰ ਉਹਦੇ ਨਾਲ ਗਰਮ ਸਰਦ ਹੋ, ਗਿਆ ਪਹਿਲਾਂ ਧੁੱਪ ਫਿਰ ਠੰਡ ਕਲਾਮੇਟ ਠੰਡਾ ਹੋ ਗਿਆ ਪਾਣੀ ਦਾ
ਉਹ ਇਹੀ ਚੱਕਰਾਂ ਦੇ ਵਿੱਚ ਇੱਕ ਤਾਂ ਪਹਿਲੇ ਗਰਮੀਆਂ ਸੀ। ਗਰਮੀਆਂ ਦੇ ਵਿੱਚ ਕੋਈ ਸਬਜ਼ੀ ਵੀ ਨਹੀਂ ਓਦਾਂ ਵੀ ਮਿਲ ਰਹੀ ਸੀ! ਆਹ ਹੁਣ ਮੀਂਹ ਸ਼ੁਰੂ ਹੋ ਗਏ। ਤਾਂ ਮੀਂਹ ਦੇ ਵਿੱਚੋਂ ਹੀ ਸਬਜ਼ੀ ਸਾਰੀ ਖਰਾਬ ਹੋ ਜਾਂਦੀ। ਕੀ ਬਣਾਈਏ ਕੀ, ਕਰੀਏ ਹੁਣ ਦੋ ਤਿੰਨ ਦਿਨ ਦਾ ਨਾ ਇਦਾਂ ਹੀ ਚੱਲਣ ਡਿਆ ਕਿ -ਕੀ ਬਣਾਈਏ ਕਨਫਿਊਜ ਹੋ ਗਏ ਆ। ਕੇੜੀ ਚੀਜ਼ ਬਣਾਈਏ ਬੱਚੇ ਨੂੰ ਬ
ਕੀ ਬਣਾਈਏ ਕੀ ਸੋਚ-ਸੋਚ ਕੇ ਐ ਲੱਗਦਾ ਚੀਜ਼ਾਂ ਘੱਟ ਬਣਾ ਲਈਏ
ਓਹੀ ਏਦਾਂ ਹੁੰਦਾ ਸਵੇਰ ਦਾ ਚਲੋ ਖਤਮ ਹੋਇਆ ਤੇ ਰਾਤ ਦਾ ਸੋਚੋ। ਰਾਤ ਦਾ ਖਾਧਾ ਤੇ ਫੇਰ ਸਵੇਰ ਦਾ ਸੋਚੋ ਕਿ ਹੁਣ ਸਵੇਰੇ ਕੀ ਬਣਾਉਣਾ। ਹੁਣ ਉਹੀ ਚੱਲਣ ਡਿਆ ਆ ਸੀ। ਅਸੀਂ ਥੋੜ੍ਹੀ ਦੇਰ ਪਹਿਲੇ ਪਾਓ ਭਾਜੀ ਬੋਲਣ ਡਈ ਫੇਰ ਹੁਣ ਬੋਲਦੀ ਸਵੇਰੇ ਟਿਫਿਨ ਦੇ ਵਿੱਚ ਮੰਮਾ ਤੁਸੀਂ ਸੈਂਡਵਿਚ ਬਣਾ ਕੇ ਦੇ ਦਿਓ, ਉਹ ਆਪਣੇ ਪਾਓ ਮਿਲਦੇ ਆ ਨਾ। ਅਸੀਂ ਉਹਦੇ ਸੈਂਡਵਿਚ ਪਹਿਲੇ ਹਾਂਜੀ ਮੈਂ ਕਿਹਾ ਮੈਂ ਹੁਣ ਦੁਕਾਨ ਤੇ ਨਹੀਂ ਜਾਣ ਵਾਲੀ ਪਾਓ ਲੈਣ ਨੂੰ ਐਸ ਟਾਈਮ ਤੇ ਮੈਂ ਕਿਹਾ ਮੈਂ ਨੀ ਲੈ ਕੇ ਆਉਂਗੀ ਪਾਓ, ਮੈਂ ਕਿਹਾ ਸਵੇਰੇ ਮੈਂ ਪਰੌਂਠਾ ਬਣਾ ਕੇ ਦਊਂਗੀ।
ਹਾਂ ਨਈ ਪਾਓ ਲਈ ਕਿਸੇ ਨੂੰ ਭੇਜ ਦੇਣਾ ਸੀ। ਘਰੋਂ ਆਪਣੇ
ਨਹੀਂ ਏ ਨੇ ਬੇ ਟਾਈਮ ਤੇ ਤਾਂ ਡਿਮਾਂਡ ਕੀਤੀ ਸੀਗੀ।
ਅੱਛਾ ਜੀ।
ਹਾਂਜੀ, ਤਾਂ ਉਹਦੇ ਕਰਕੇ ਮੈਂ ਕਿਆ ਸਵੇਰੇ ਤੂੰ ਪਰੌਂਠਾ ਲੈ ਕੇ ਜਾਈ। ਇਹਨੂੰ ਪਰੌਂਠਾ ਚਾਰ ਦੇ ਨਾਲ ਵੀ ਬੜਾ ਪਸੰਦ ਹੈ। ਉਹਦਾ ਮਸਾਲਾ ਲਗਾ ਕੇ ਨਾ ਅਚਾਰ ਦਾ ਤੇ ਉਹ ਰੋਲ ਕਰਕੇ ਦੇ ਦੀਆ ਤੇ ਖਾ ਲੈਂਦੀ ਆ।
ਅੱਛਾ।
ਨਿਆਣੇ ਖਾ ਲੈਂਦੇ ਨੇ ਚੀਜ਼ਾਂ ਤੇ ਪਤਾ ਨੀ ਕਿਉਂ ਹੋਣ ਅੱਜ ਗਰਰੀ ਹ ਕੀਆ ਪਾਓ ਭਾਜੀ ਤੇ ਮੈਡਮ ਦੀ ਅੱਧੀ ਰਾਤ ਨੂੰ ਹਾਂ। ਚਟਕੋਰੀ ਹੈਗੀ ਆ ਏ ਹੋਰ ਤੁਸੀਂ ਕੀ ਬਣਾਇਆਂ?
ਅੱਜ ਹਾਂਜੀ।
ਮੈਂ ਕਿਆ ਤੁਸੀਂ ਕੀ ਬਣਾਇਆ?
ਮੈਂ ਨਾ ਅੱਜ ਮੰਮੀ ਹੁਣੀ ਇੱਥੇ ਗਏ ਹੋਏ ਸੀਗੇ ਗੁਰਦੁਆਰੇ ਆਪਣੇ ਮਨਮਾਡ ਸਾਹਬ ਉਹ ਮੇਰੀ ਭੈਣ ਏ। ਏਥੇ ਆਏ ਸੀਤੇ ਹੁਣ ਉਹ ਗਏ ਸੀਗੇ, ਹਜ਼ੂਰ ਸਾਹਿਬ ਹਜ਼ੂਰ ਸਾਹਿਬ ਏਥੇ ਆਏ ਮਨਮਾੜ ਫ ਇੰਨਾ ਮਿਲਣ ਲਈ ਫੇਰ ਗਏ ਸੀਗੇ, ਉੱਥੇ ਪੈਂਦਾ ਥੋੜਾ ਜਿਹਾ ਸਮਾਨ ਰਹਿ ਗਿਆ। ਉਹ ਜ਼ਿਆਦਾ ਅਹ ਪੰਜਾਬ ਚੱਲੀ ਸੀ। ਹੈ ਨਾ ਛੁੱਟੀਆਂ ਚ ਆ ਗਏ ਸੀਗੇ ਨਾ ਬੱਚੇ ਹੋਣੀ ਉਹ
ਹੂੰ।
ਤੇ ਫੇਰ ਉਹ ਛੱਡਣ ਗਏ ਤੇ ਮੈਂ ਕੱਲੀ ਸੀਗੀ ਘਰ ਤੇ ਮੈਂ ਕਿਹਾ ਚਲ ਮੈਂ ਤਾਂ ਅਸੀਂ ਤਾਂ ਮੈਂ ਮੰਮੀ ਨੂੰ ਰੋਟੀ ਖਵਾ ਕੇ ਭੇਜਿਆ ਸੀ। ਫਿਰ ਉੱਥੇ ਲੰਗਰ ਇਹਨਾਂ ਨੇ ਛਕ ਛਕ ਲਿਆ ਹੁਣ ਕਹਿੰਦੇ, ਵੀ ਮੇਰਾ ਤਾਂ ਦਿਲ ਹੈ ਨੀ ਗਾ ਕੁਛ ਖਾਣ ਦਾ ਮੇਰਾ ਢਿੱਡ ਭਰਿਆ ਹੋਇਆ। ਮੈਂ ਕਿਹਾ ਕੋਈ ਨਾ ਹੁਣ ਮੈਂ ਕੱਲੀ ਲਈ ਕੀ ਟੁੱਟ ਵੈਰ ਕਰਾਂ। ਮੈਂ ਤਾਂ ਕੁਛ ਵੀ ਮੰਗਵਾ ਲੈਣਾ ਵਾ, ਮੈਂ ਵੀ ਇਹੀ ਸੋਚ ਰਹੀ ਸੀ ਵੀ ਮੈਂ ਨਾ ਸੈਂਡਵਿਚ ਹੁੰਦੇ ਆਨਾ। ਪਾਉ ਬਾਜੀ ਉਈ ਮੰਗਾਂਲਾ ਮੈਂ ਵੀ
ਹੋਰ ਕੀ ਇਕੱਲੇ ਨੇ ਕੀ ਕਰਨਾ ਐ। ਕੱਲੇ ਦਾ ਬੜਾ ਔਖਾ ਹੋ ਜਾਂਦਾ ਹੈ ਕਿ ਕੱਲੇ ਹੁਣ ਖਾਣਾ ਐ ਤਾਂ ਥੋੜਾ ਬਹੁਤ ਵੀ ਕੁੱਛ ਮੰਗਾ ਕੇ ਖਾ ਲਈਏ ਤੇ ਬਸ ਹੋ ਜਾਂਦਾ ਐ।
ਹਾਂ, ਬਸ ਮੈਨੂੰ ਤਾਂਆਏ ਹੁੰਦਾ ਵਾ ਇੱਕ ਇੱਥੇ ਵੜਾ ਪਾਓ ਬਹੁਤ ਮਿਲਦਾ। ਆਪਣੇ ਇੱਥੇ ਬਣਦਾ ਮਹਾਰਾਸ਼ਟਰ ਚ ਉਹ ਤਾਂ ਨੀ ਇੱਕ ਹਾਂਜੀ ਫੇਮਸ ਹੈ। ਇੱਥੇ ਤੇ ਮੇਰੀ ਚਾਚੂ ਹੁਨੀ ਉੱਥੇ ਰਹਿੰਦੇ ਨੇ ਨਾ ਪੰਜਾਬ ਇੱਥੇ ਹੀ ਰਹਿੰਦੇ ਸੀਗੇ
ਹਾਂਜੀ।
ਹੁਣ ਮਤਲਬ ਉਹਨਾਂ ਨੂੰ ਅੜਤਾਲੀ ਸਾਲ ਏਥੇ ਹੋਗੇ। ਸਾਡੇ ਦੇ ਨਾਲ ਹੀ ਆਪਣੀਆਂ ਗੱਡੀਆਂ ਚੱਲਦੀਆਂ ਸੀ। ਏਧਰ ਤੇ ਏਧਰ ਈ ਡੈਡੀ ਹੁਣੀ ਤੇ ਮੰਮੀ ਆਗੀ ਸੀਗੀ ਤੇ ਚਾਚ ਮੇਰੀਆਂ ਦੋ ਨੇ ਤੇ ਉੱਥੇ ਚਲੇ ਗਏ ਹੁਣ ਪੰਜਾਬ ਰਹਿਣ ਤੇ, ਹੁਣ ਕਹਿੰਦੇ ਮੇਰਾ ਦਿਲ ਹੀ ਨੀ ਲੱਗਦਾ, ਮੈਂ ਫੇਿਰ ਆਉਣਾ ਇੱਥੇ ਮੈਂ ਕਿਹਾ ਸੀਗਾ ਮੈਂ ਕਿਹਾ ਤੁਹਾਨੂੰ ਵੀ ਤੁਸੀਂ ਛੇ ਮਹੀਨੇ ਰਹਿ ਲਓ ਐ ਸਮਝੋ ਵੀ ਸਾਡਾ ਮੈਂ ਪੰਜਾਹ ਤੇ ਹੁਣ ਉੱਥੇ ਦਿਲ ਨੀ ਲੱਗਦਾ ਤਾਂ, ਹੁਣ ਕਹਿੰਦੇ ਸਾਡਾ ਦਿਲ ਨ ਲੱਗਦਾ ਉੱਥੇ ਪਿੰਡ ਦਾ ਤੇ ਉੱਥੇ
ਉਹ ਹੁੰਦਾ ਹੈ ਨਾ ਇੱਕ, ਪਹਿਲਾਂ ਜਿੱਥੇ ਰਹਿੰਦੇ ਆ ਆਪਾਂ ਉਹ ਜਗ੍ਹਾ ਚੇਂਜ ਕਰੀਏ ਤਾਂ ਨਵੀਂ ਜਗ੍ਹਾ ਜਾ ਕੇ ਥੋੜਾ ਜਿਹਾ ਉਓਪਰਾ ਹੀ ਲੱਗਦਾ ਆ।
ਪੁੰਨੇ
ਮੇਰੇ ਹੁਣ ਮਾਸੀ ਜੀ ਇੱਥੇ ਰਹਿੰਦੇ ਸੀਗੇ, ਪੂਨੇ ਰਹਿੰਦੇ ਸੀਗੇ ਤਾਂ, ਉਹਨਾਂ ਨੂੰ ਬਾਅਦ ਉਹ ਦੇ ਸਾਰੇ ਮਤਲਬ ਪੂਰੀ ਫੈਮਿਲੀ ਉੱਥੇ ਆ ਨਾ ਸਹੁਰਿਆਂ ਦੀ ਉਹਨਾਂ ਦੀ ਬੋਂਬੇ ਤਾਂ ਹੁਣ ਪੂਨੇ ਕਿੱਦਾਂ ਆ ਪੂਨੇ ਦਾ ਕਲਾਈਮੇਟ ਵੀ ਬਹੁਤ ਵੱਖਰਾ ਆ, ਸਭ ਵੱਖਰਾ ਆ, ਪਰ ਉਹਨਾਂ ਨੂੰ ਆਦਤ ਹੋ ਗਈ ਸੀ ਇੱਥੇ ਰਹਿਣ ਦੀ, ਉਹ ਬੋਂਬੇ ਗਏ ਤੇ ਉਹ ਤਾਂ, ਅੱਜ ਜਿਦਾਂ ਹੀ ਬੋਂਬੇ ਗਏ ਉੱਥੇ ਉਹ ਬਿਮਾਰ ਹੋ ਗਏ, ਨਹੀਂ ਤਾਂ ਮੇਰੀ ਮਾਸੀ ਰੋਟ ਟੀ ਵੀ ਬੜੀ ਵਧੀਆ ਬਣਾਉਂਦੇ ਆ ਉਹ ਕੀ ਆਪਣੀ ਸਾਂਬਰ,
ਇਡਲੀ ਸਾਂਬਰ ਖਾਂਦੇ ਇਥੇ ਮਹਾਰਾਸ਼ਟਰ ਚ,
ਉਹ ਬੜਾ ਸਵਾਦ ਬਣਾਉਂਦੇ ਆ, ਅਸੀਂ ਉਹੀ ਇਹ ਚੀਜ਼ ਕਰਦੇ, ਮੈਂ ਕਿਹਾ ਮਾਸੀ ਮੈਂ ਆਉਣਾ ਹੈ, ਤੁਹਾਡੇ ਕੋਲ ਖਾਣ ਨੂੰ ਉਹ ਬਈ ਮੇਰੇ ਤੋਂ ਨੀ ਬਣਦਾ ਆ, ਕਿਉਂਕਿ ਮੇਰੀ ਮੰਮੀ ਹੁਣ ਠੀਕ ਨੀ ਰਹਿੰਦੇ ਨਾ ਮੰਮੀ ਤੋਂ ਹੁੰਦਾ ਨੀ ਆ ਨਹੀਂ ਤਾਂ, ਮੰਮੀ ਸਾਡੇ ਬਹੁਤ ਵਧੀਆ ਬਣਾੳਦੇਂ ਤੇ, ਮੇਰੀ ਮੰਮੀ ਹੁਣ ਬਣਦਾ ਨੀ, ਫਿਰ ਮੇਰੇ ਕੋਲ ਆਖਰੀ ਓਪਸ਼ਨ ਮੇਰੀ ਮਾਸੀ ਹੈ।
ਕਿਉਂ ਕੀ ਪ੍ਰੋਬਲਮ ਆ ਗਈ‌।
ਉਹਨਾਂ ਨੂੰ ਉਹਨਾਂ ਦੇ ਲੱਕ ਦਾ ਪ੍ਰੋਬਲਮ ਸੀਗਾ, ਉਹ ਸਪੋਰਟ ਜਿਹੜੀ ਹੁੰਦੀ ਨਾ ਰੀੜ ਦੀ ਹੱਡੀ ਦੀ। ਤਾਂ ਉਹਨਾਂ ਦੀ ਉਹ ਨਾ ਨਿਕਲ ਗਈ ਸੀ, ਉਹ ਬਹੁਤ ਪ੍ਰੋਬਲਮ ਆਇ ਓਪਰੇਸ਼ਨ ਕੀਤਾ ਤਾਂ, ਓਪਰੇਸ਼ਨ ਵੀ ਸਕਸੈਸਫੁਲ ਨਹੀਂ ਰਿਹਾ, ਸਕਲੋ ਬਾਹਰ ਕੱਢ ਤੇ ਉਹਨਾਂ ਨੇ ਮਨੂ ਪਿੱਛੇ ਰਹਿਣ ਦਿੱਤੇ। ਹੁਣ' ਉਹਨਾਂ ਨੂੰ ਕਿੱਦਾਂ ਉਹ ਜਾਣ ਕਰ ਸਕਦੇ।
ਤੁਹਾਨੂੰ ਦੱਸਾਂ, ਰੀੜ੍ਹ ਦੀ ਅੱਡੀ ਤੇ ਇਹ ਜਿਹੜਾ ਬੈਕ ਪੇਨ ਹੁੰਦਾ ਨਾ, ਇਹਦੀ ਨਾ ਆਯੁਰਵੇੈਦਿਕ ਜਿਹੜੀ ਦਵਾਈ ਹੁੰਦੀ ਹੈ ਨਾ ਸਾਡੇ ਇੱਥੇ ਤਾਂ ਡਾਕਟਰ, ਇੱਕ ਗੱਲ ਦੱਸਾਂ ਬਹੁਤ ਵਧੀਆ ਨੇ ਪੰਜਾਬ ਸਾਈਡ 'ਚ ਨੀ ਮੈਂ ਦੱਸ
ਨਹੀਂ ਮੇਰੀ ਮੰਮੀ ਵੀ ਮਹਾਰਾਸ਼ਟਟਰ 'ਚ ਹੀ ਆ ਇੱਥੇ, ਹਜ਼ੂਰ ਸਾਹਿਬ ਰਹਿੰਦੇ ਹੋ ਪਰ ਉਹ ਉਹਨਾਂ ਨੂੰ ਬਹੁ, ਹਾਂਜੀ ਉਹਨਾਂ ਨੂੰ ਪ੍ਰੋਬਲਮ ਬਹੁਤ ਆਇਆ ਨਾ। ਤਾਂ ਜਦੋਂ ਫੇਰ ਹਾਰ ਕੇ ਸਾਨੂੰ ਆਪਓਰੇਸ਼ਨ ਦਾ ਹੀ ਜ਼ਰੀਆ ਹੋਇਆ।
ਕਿਉਂ ਇੰਨੀ ਕਿਵੇਂ ਪ੍ਰੋਬਲਮ ਹੋ ਗਈ ਸੀ ਗਿਰ ਗਏ ਸੀਗੇ
ਉਹਨਾਂ ਦਾ ਤਿੰਨ ਵਾਰੀ ਉੱਥੇ ਪੈਰ ਦੇ ਵਿੱਚ ਮਤਲਬ- ਐਕਸੀਡੈਂਟ ਹੋਇਆ। ਸੱਜੇ ਪੈਰ ਹੀ ਹੁਬ ਸਜੇ ਪੈਰ ਦਾ, ਉਹਦੇ ਕਰਕੇ ਉਹ ਬਹੁਤ ਪ੍ਰੋਬਲਮ ਆਇਆ
ਬਹੁਤ ਪ੍ਰੋਬਲਮ ਹਉਦੀ, ਮੇਰੀ ਮੰਮੀ ਤੇ ਗੀਰੇ ਮਤਲਬ ਮੈਂ ਇੱਥੇ ਘਰ ਦੇ ਵਿੱਚ ਹੀ, ਉਹ ਆਂਟੀ ਕੱਪੜੇ ਧੋ ਰਹੇ ਸੀਗੇ ਕਿਤੇ ਥੱਲੇ ਪੈਪ ਸੀ ਪੈਪ ਦੇ ਉੱਤੇ ਪੈਰ ਆ ਗਿਆ ਉਹ ਦਿਖਿਆ ਨਹੀਂ, ਬਸ ਕੈਲਸ਼ੀਅਮ ਦੀ ਘੱਟ ਵਾਸਤੇ, ਇੱਕ ਪਾਸੋਂ ਵੇਟ ਪੈ ਗਿਆ, ਤੇ ਫੇਰ ਉਹਨਾਂ ਦਾ ਓਪਰੇਸ਼ਨ ਕਰਨਾ ਪਿਆ ਡਾਕਟਰ ਕਹਿੰਦੇ ਨੀ ਕਰਨਾ ਪੈਣਾ ਹੱਡੀਆਂ ਮਤਲਬ ਕਰੈਕ ਹੋ ਗਈ ਹੈ। ਇੰਨੀ ਪ੍ਰੋਬਲ ਮਤਲਬ ਹੁੰਦੀ ਹੈ ਨਾ, ਬਹੁਤ ਔਖਾ ਹੋ ਜਾਂਦਾ। ਪਹਿਲਾਂ ਵਂਗੂ ਫੇਰ ਰਹਿੰਦਾ ਨੀ ਬੰਦਾ
ਔਰ ਉਹਨਾਂ ਤੋਂ ਹੁਣੇ, ਉਹ ਇੰਨਾ ਕੰਮ ਕਰਦੇ ਸਭ ਕਰਦੇ ਸੀ ਨਾ। ਤਾਂ ਹੁਣ ਉਹਨਾਂ ਨੂੰ ਨਾ ਮਤਲਬ ਬੈਠਣਾ